ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ- ਚਾਲ ਐ?
ਠੀਕ ਏ, ਆਪਣਾ ਸੁਣਾਓ?
ਬਸ ਮੈਂ ਵੀ ਠੀਕ- ਠਾਕ, ਮੈਂ ਕਿਹਾ, ਕਿੰਨੇ ਦਿਨ ਹੋ ਗਏ ਨੇ ਗੱਲ ਨੀ ਹੋਈ ਤੁਹਾਡੇ ਨਾਲ।
ਹਾਂਜੀ- ਹਾਂਜੀ, ਹਾਂਜੀ ਸਭ ਵਧੀਆ।
ਬੱਚਿਆਂ ਦਾ ਕੀ ਹਾਲ ਐ?
ਬੱਚਿਆਂ ਨੂੰ, ਹੁਣ ਠੀਕ ਐ, ਫਰਕ ਏ ਹੁਣ ਤੇ।
ਅੱਛਾ।
ਹਾਂਜੀ।
ਹੋਰ ਘਰ, ਮੰਮੀ -ਪਾਪਾ ਸਭ ਠੀਕ?
ਹਾਂਜੀ -ਹਾਂਜੀ ਸਬ ਵਧੀਆ, ਤੁਸੀ ਦੱਸੋ ਬੱਚੇਆਂ ਦੇ ਕੀ ਹਾਲ ਏ?
ਹਾਂ ਬਸ, ਏਥੇ ਵੀ ਵਧੀਆ ਹੈਗੇ ਆਂ।
ਸਕੂਲ ਤੇ ਨੀ ਖੁੱਲ੍ਹੇ ਹੋਣੇ ਹਲੇ ਬੱਚਿਆਂ ਦੇ?
ਨਾ ਹਲੇ ਤੇ ਨੀ ਖੁੱਲੇ, ਬਸ ਹੁਣ ਤਿਆਰੀਆਂ ਈ ਹੈਗੀਆਂ ਨੇ ਹੋਮਵਰਕ ਤੁਸੀ ਕਿਹਾ, ਲਓ ਨਿਪਟਾਂਦੇ ਪਏ ਨੇ ਨਾਨਕੇਓਂ ਆ ਗਏ ਨੇ। ਤੇ ਬਸ, ਹਾਂ ਬਸ ਨਾਨਕਿਓ ਹੋ ਆਏ ਨੇ।
ਕਿੰਨੇ ਦਿਨ ਲਾ ਆਏ ਨੇ?
ਦਸ ਦਿਨ ਲਗਾ ਕੇ ਆਏ ਨੇ।
ਚਲੋ ਏਨਾ ਈ ਬਹੁਤ ਐ।
ਹੂੰ।
ਥੋੜ੍ਹਾ ਆਊਟਿੰਗ ਹੋ ਜਾਂਦੀ ਬੱਚਿਆਂ ਦੀ, ਹੋਰ ਕੀ।
ਓ ਤੇ ਹੈ ਈ ਏ।
ਹੂੰ।
ਤੇ, ਮੈਂ ਤੁਹਾਡੇ ਕੋ ਪੁੱਛਣਾ ਹੈਗਾ ਸੀ ਬਈ ਤੁਸੀ ਜਿਹੜੇ ਭੱਲੇ ਬਣਾਉਦੇ ਹੋ ਘਰ
ਹਾਂਜੀ-ਹਾਂਜੀ, ਹਾਂਜੀ ਭੈਣ ਜੀ।
ਤੇ ਕਿਵੇਂ ਬਣਾਂਦੇ ਓ ਭਲੇ ਓ?
ਭੱਲੇ ਮੈਂ ਤੇ ਬਸ ਓ ਲੈ ਕੇ ਨਾ ਦਾਲ ਮਾਂਹ ਦੀ ਦਾਲ ਲੈ ਕੇ, ਜੇੜੀ ਵ-ਵਾਈਟ ਦਾਲ ਹੁੰਦੀ ਐ।
ਅੱਛਾ। ਇੱਕ ਤੇ ਹੁੰਦੀ ਹੈਗੀ ਛਿਲਕੇ ਵਾਲੀ ਜਿਵੇਂ ਛਿਲਕਾ ਲਾਣਾ ਪੈਂਦੈ।
ਨਾ ਓ ਲਾਣ ਵਾਲੀ ਦਾਲ ਨੀ ਮੰਗਵਾਂਦੀ ਮੈਂ। ਮੈਂ ਤੇ ਬਸ ਓ ਮਾਂਹ ਧੋਤੀ ਦਾਲ ਮੰਗਵਾ ਲਈ ਦੀ ਏ।
ਪਰ ਮੈਂ ਤੇ ਹੁਨ ਪਤਾ ਲੱਗਿਆ ਪਿੱਸੀ ਹੋਈ ਦਾਲ ਵੀ ਮਿਲਦੀ ਏ।
ਪੈਕੇਟ ਮਿਲਦਾ ਦੇਖੋ ਅਗਰ ਤੁਸੀ ਲੈਣਾ ਹੋਵੇ ਅਗਰ ਭੱਲੇ ਬਣਾਣੇ ਨੇ। ਹਾਂਜੀ। ਪੈਕੇਟ ਮਿਲਦੇ ਜੇ ਦੁਕਾਨਾਂ ਤੋਂ। ਓਦੇ ਵਿੱਚ ਡਰਾਈ ਫਰੂਟ ਪੇਆ ਹੁੰਦਾ‌। ਸਭ ਕੁਛ ਪੇਆ ਹੁੰਦਾ‌। ਕੁਛ ਨੀ ਕਰਨਾ ਤੁਸੀ। ਪੈਕੇਟ ਲਿਆ ਕੇ ਬਸ ਓਨੂੰ ਫੈਂਟ ਲਓ ਚੰਗੀ ਤਰ੍ਹਾਂ ਜਦ ਤੱਕ ਅੱਛੀ ਤ ਫੈਂਟ-ਫੈਂਟ ਕੇ ਤੇ ਰੱਖ ਦੋ ਪੰਜ-ਸੱਤ ਮਿੰਟ ਤੇ ਬਸ ਭੱਲੇ ਬਣਾ ਲਓ। ਏਨੇ ਫੁੱਲੇ-ਫੁੱਲੇ ਹੋਏ, ਇੰਨੇ ਸਪੰਚੀ ਸੋਫਟ ਭੱਲੇ ਬਣਦੇ ਨੇ।
ਅੱਛਾ। ਤੇ ਓ ਬੈ ਮੈਨੂੰ ਬੈਟਰ ਦਾ ਨੀ ਪਤਾ ਸੀ ਵੀ ਮੈਨੂੰ ਐ ਪਤਾ ਸੀ ਦਾਲ ਮਿਲਦੀ ਏ। ਪਰ ਮੈਨੂੰ ਐ ਨੀ ਪਤਾ ਸੀ ਵੀ ਦਾਲ ਦੇ ਵਿੱਚ ਸਭ ਕੁਛ ਪਾਇਆ ਹੁੰਦਾ ਐ।
ਹਾਂ ਡਰਾਈ ਫਰੂਟ ਪੇਆ ਹੁੰਦਾ ਐ। ਪਲੇ ਅਸੀ ਵੀ ਏਂਝ ਏਕ ਵਾਰੀ ਬਣਾਇਆ ਸੀ। ਏਥੇ ਹੈਗੀ ਏ ਦੁਕਾਨ। ਹਅ ਤੇ ਔਥੇ ਅਸੀ ਮੰਗਵਾਇਆ ਸੀ।
ਅੱਛਿਆ-ਅਛਿਆ।
ਅਗਰ ਤੁਸੀ ਓਈ ਬੈ ਲਿਆ ਕੇ ਜੇ ਤੁਸੀ ਭੱਲੇ ਨੀ ਬਣਾਣੇ, ਡੋਸਾ ਬਣਾਣਾ ਐ। ਓਹੀ ਦਾਲ ਦੇ ਡੋਸੇ ਵੀ ਬਣ ਜਾਂਦੇ ਨੇ, ਓ ਬਣਦੇ ਬੜੇ ਅੱਛੇ ਨੇ। ਹਾਂਜੀ। ਔਰ ਏਨੇ ਸੋਫਟ ਬਣਦੇ ਨੇ, ਓਦੇ ਵਿੱਚ ਤੁਸੀ ਆਲੂ ਦੀ ਸਬਜ਼ੀ ਵੀ ਇੱਕ ਪਾਸੇ ਬਣਾ ਲੋ। ਮੋਟੇ-ਮੋਟੇ ਆਲੂ, ਹਾਂ ਓ ਹਲਕੇ ਜੇ ਮੈਸ਼ ਕਰ ਲਓ ਤੋ ਡੋਸੇ ਵਿੱਚ ਤੁਸੀ ਪਾਾਲੋ ਤੇ ਬਸ ਉਹ ਦੋਨਾਂ ਨੂੰ ਫੀਲ ਕਰਕੇ, ਦੋਨੋ ਪਾਸੋ ਬੰਦ ਕਰਕੇ ਬਸ ਤਵੇ ਤੇ ਸੇਕ ਲੋ‌। ਬਹੁਤ ਵਧੀਆ ਡੋਸੇ ਬਢਦੇ ਨੇ, ਹਾਂ।
ਅੱਛਾ ਜੀ। ਮੈਂ ਤਾਂ ਪਹਿਲੀ ਵਾਰ ਸੁਣਦੀ ਤੇ ਨਾ ਤਾਂ ਡੋਸਾ ਵੀ ਹੁੰਦਾ ਨੇ।
ਹਾਂ, ਡੋਸੇ ਵੀ ਬਣ ਜਾਂਦੇ ਨੇ ਏਹ ਦਾਲ ਦੇ
ਹਮ। ਤੇ ਵੈਸੇ ਅਗਰ ਤੁਸੀਂ ਜਿਵੇਂ ਬਣਾਉਣਾ ਹੁੰਦੈ, ਜਿਵੇਂ ਆਪਣਾ ਟਰਡੀਸ਼ਨਲ ਤਰੀਕਾ ਫਿਰ ਉਹਦੇ ਚ ਆਉਂਦਾ, ਫੇਰ ਉਹਨੂੰ ਸਹਿੰਦੇ ਓ?
ਹਾਂ, ਫੇਰ ਉਹਨੂੰ ਰਾਤੀ ਸੇ ਕੇ ਰੱਖਦੀ ਆ, ਰਾਤੀ ਸੇਨੀ ਹ ਉਹਨੂੰ ਦਾਲ ਨੂੰ ਮੈਂ ਤੇ ਫਿਰ
ਅੱਛਾ‌।
ਹਾਂ ਰਾਤੀ ਸੇ ਕੇ ਹ, ਉਧਰ ਮੇਰੀ ਮੰਮੀ ਆਣ ਤੇ ਫੇਿਰ ਸਵੇਰੇ ਈ ਸੇ ਲੈਂਦੇ ਨੇਂ। ਉਹ ਮੈਨੂੰ ਕਈ ਵਾਰ ਨਹੀਂ ਚੇਤਾ ਰਹਿੰਦਾ ਤੇ ਮੈਂ ਤੇ ਫਿਰ ਰਾਤੀ ਸੇ ਕੇ ਰੱਖਦੀ ਹ ਦਾਲ ਨੂੰ। ਤੇ ਫੇਿਰ ਉਹਨੂੰ ਫੈਟ ਕੇ ਹਲਕਾ ਜ ਨਮਕ ਪਾ ਲੀ ਦਾ। ਹੋਰ- ਹੋਰ। ਕੁੱਛ ਨੀ ਪਾਉਂਦੀ ਮੈਂ। ਅੱਛੀ ਤਰ੍ਹਾਂ ਫੈਂਟ ਕੇ ਕੰਚੀ ਹੋ ਜਾਂਦੈ, ਉਹਦੇ ਚ ਨਮਕ ਪਾ ਕੇ ਬਸ ਤੇਲ ਉਓਥੇ ਰਿਫਾਈਡ ਗਰਮ ਕਰਕੇ ਬਸ ਬੱਲੇ ਤਾਲੀ ਦੇਣੇ।
ਅੱਛਾ ਕਹਿੰਦੇ ਨੇ ਫੈਟਦੇ ਨੇ ਬੜਾ ਸੂੰ ਜਿਵੇਂ ਫੈਟੀ ਜਾਓ, ਫੈਟੀ ਜਾਓ ਪੰਦਰਾਂ-ਵੀਹ ਮਿੰਟ‌
ਤੇ ਫਿਰ ਹਾਂ ਅੱਧਾ ਘੰਟਾ ਘੱਟੋ-ਘੱਟ। ਬਾਹਵਾਂ ਲੈ ਜਾਂਦੀਆਂ ਨੇ ਫੈਂਟ-ਫੈਂਟ ਕੇ‌।
ਕਹਿੰਦੇ ਨੇ ਵੀ ਉਹਦੇ ਨਾਲ ਇੱਕ ਪਲਫੀ ਬਣਦੇ ਹੈਗੇ ਨੇ, ਵੀ ਜਦ ਤੱਕ ਫੈਟੋਗੇ ਨੀ ਨਾ
ਹਾਂ- ਹਾਂ ਸੋਫਟ ਬਣ ਜਾਂਦੇ, ਤੁਸੀਂ ਥੋੜ੍ਹਾ ਜਿਹਾ ਜ਼ਿਆਦਾ ਵੱਡਾ ਸਾਈਜ਼ ਨਾ ਬਣਾਓ।
ਅੱਛਾ।
ਮੈਂ ਤੇ ਚਮਚ ਸ ਚਮਚ ਚ ਪਾਈ ਜਾਂਦੀ ਆਂ ਤੇ ਦੂਸਰੀ ਚਮਾ ਨਾਲ ਗੇ ਸੁੱਟੀ ਜਾਂਨੀ ਆਂ ਘਰੇ ਚ ਬਹੁਤ ਅੱਛੇ ਬਣ ਜਾਂਦੇ ਨੇ। ਉਹ ਕਈ ਪਤਾ ਕੀ ਕਦੇ ਨੇ ਜਿਵੇਂ, ਕਿ ਹੁਣ ਤੁਸੀਂ ਪਲੇ ਦਾ ਬੈਟਰ ਚਮਚ ਚ ਪਾਇਆ ਉਹਦੇ ਵਿੱਚ ਇੱਕ ਕਾਜੂ ਦਾ ਦਾਣਾ ਪਾ ਦੋ।
ਅੱਛਾ।
ਹਾਂ ਤੇ ਉਹਨੂੰ ਹਲਕਾ ਜਿਹਾ ਉਤੋ ਇੰਜ ਬੰਦ ਕਰਲੋ, ਦੂਜੀ ਚਮਚ ਨਾਲ ਦੇ ਵਿੱਚ ਪਾ ਦੋ ਕਈ ਕਿਸ਼ਮਿਸ਼ ਪਾ ਲੈਂਦੇ ਨੇ, ਕਈ ਕਾਜੂ ਦਾ ਦਾਣਾ ਪਾ ਲੈਂਦੇ ਨੇ।
ਅੱਛਾ -ਅੱਛਾ।
ਹਾਂ ਇੰਝ ਵਧੀਆ ਬਣ ਜਾਂਦੇ ਜੇ।
ਤੁਸੀਂ ਕਿਵੇਂ ਬਣਾਉਂਦੇ ਹੋ, ਬਸ ਇਵੇਂ ਕਿਵੇਂ ਪਾ ਕੇ ਬਣਾਉਂਦੇ ਹੋ ਕਾਜੂ ਵਗੈਰਾ
ਮੈਂ ਤੇ ਹਾਂ ਇਹ ਟੁਕੜਾ ਕਾਜੂ ਲਈ ਮੰਗਵਾਉਾਨਣੀ ਆਂ, ਅਹ ਦੋ ਤਿੰਨ ਪੀਸ ਕਾਜੂ ਦੇ ਪਾ ਲਏ, ਇੱਕ ਦੋ ਪੀਸ ਕਿਸ਼ਮਿਸ਼ ਦੇ ਪਾ ਲਏ, ਇਹ ਤਾਂ ਖਾਂਦੇ ਹੀ ਨਹੀਂ ਬਿਲਕੁਲ। ਪਲੇਨ ਨੀ ਖਾਂਦੇ ਨੇ ਜੇ ਘਰ ਵਾਲੀ ਦਾਲ ਭਿਗੋ ਕੇ ਬਣਾਵਾਂ ਨਾ ਫੇਿਰ ਮੈਨੂੰ ਡਰਾਈ ਫਰੂਟ ਪਾਉਣਾ ਪੈਂਦਾ ਪਾ ਕੇ ਫੇਿਰ ਮੈਂ ਪਾਪੜੀਆਂ ਮੰਗਵਾਨੀ ਆ ਬਜ਼ਾਰੋਂ, ਕਈ ਵਾਰ ਮਨ ਹੋਏ ਤਾਂ ਘਰ ਵੀ ਤਰ ਲਈ ਦੀਆਂ।
ਅੱਛਾ ਕ ਪਾਪੜੀ ਬਣਾ ਲੈਂਦੇ ਹੋ ਘਰ?
ਹਾਂ ਪਾਪੜੀ ਵੀ ਬਣਾ ਲਈ ਦੀ ਫੇਿਰ ਮ ਮ ਮੱਠੀਆਂ ਉਹਹੀ ਮੈਦਾ ਮੈਦੇ ਨੂੰ ਗੁੰਨ ਕੇ ਹਲਕਾ ਨਮਕ ਜਵਾਣ ਪਾ ਕੇ ਬਸ ਹੋ ਨਿੱਕੀਆਂ ਨਿੱਕੀਆਂ ਜਿਹੀਆਂ ਹਾਂ ਗੁੰਨ ਕੇ ਤੇਲ ਚ ਫਰਾਈ ਕਰ ਲਿਓ
ਬੜਾ ਹੋ ਹਾਰਡ ਨੀ ਹੁੰਨਾ ਪੈਂਦਾ ਹਨਾ।
ਹਾਰਡ ਗੁਨਣਾ ਪੈਂਦਾ ਰਿਫਾਇੰਡ ਪਾਲੋ ਵਿੱਚ ਹਾਂ ਵਿਲ ਜਾਂਦੀਆਂ ਬਹੁਤ ਅੱਛੀਆਂ ਬਣਦੀਆਂ ਨੇ ਮੈਂ ਤੇ ਦੋ ਤਿੰਨ ਵਾਰੀ ਟਰਾਈ ਕਰੱ ਕਿ ਹਾਂ
ਅੱਛਾ, ਮੈਂ ਨੀ ਕਦੇ ਇਹ ਚੀਜਾਂ ਡਰ ਲੱਗਦਾ ਚੀਜ਼ਾਂ ਟਰਾਈ ਕਰਦੇ ਹੋਇਆ।
ਨਾ ਜਦੋਂ ਟੈਮ ਹੋਏ ਨਾ ਵੇਹਲਾ ਬੰਦਾ ਕਰ ਲਈਦਾ ਬੰਦਾ ਕਹਿੰਦਾ ਵੀ ਇਕੱਲੇ ਵਿਹਲੇ ਬਹਿ ਕੇ ਕੀ ਕਰਨਾ। ਮਾੜਾ ਮੋਟਾ ਇਹਹੀ ਬਣਾ ਲਈਦਾ। ਬਣਾ ਲਿਆ ਫੇਿਰ ਇੱਕ ਪਾਸੇ ਦਹੀਂ- ਦੁਹੀਂ ਰਿੜਕ ਲਈ ਦਹੀਂ ਦੇ ਵਿੱਚ ਫਿਰ ਮੈਂ ਉਹ ਮਿੱ ਮਿੱਠਾ ਪਾਨੀਹਾਂ ਚੀਨੀ
ਤੇ ਗੱਲਸ
ਹਾਂ, ਚੀਨੀ ਪਾ ਕੇ ਨਾ ਦਹੀਂ ਵਿੱਚ ਤੇ ਉਹਨੂੰ ਰਿੜਕ ਲਈਦਾ, ਉਹੀ ਪੱਲਿਆਂ ਨੂੰ ਥੋੜਾ ਡਿਪ ਕਰਕੇ ਪਾਣੀ ਚੋਂ ਕੱਢ ਕੱਢ ਕੇ ਨਿਚੋੜ ਕੇ ਕੇ ਰੱਖੀ ਜਾਓ ਪਲੇਟ ਚ ਨਾਲ ਦੋ ਦੋ ਪਾਪੜੀਆਂ ਕਰਸ਼ ਕਰ ਦਿੰਦੀ ਹ ਥੋੜ੍ਹੀ ਚਟਨੀ
ਅੱਛਾ!
ਪਹਿਲੇਾਂ ਤਾਂ ਮੈਂ ਗੁੜ ਦੀ ਚਟਨੀ ਘਰ ਬਣਾ ਲੈਂਦੀ ਸੀ, ਹੁਣ ਨੀ ਇਨਾ ਹਉਂਦਾ ਉਚੇਚ ਫਿਰ ਹੁਣ ਮੈਂ ਬਾਜ਼ਾਰੋ ਚਟਨੀ ਮੰਗਵਾ ਕੇ ਚਟਨੀ ਪਾ ਲਈ, ਪਾਪੜੀਆਂ ਦੋ ਤਿੰਨ ਪਾਤੀਆਂ।
ਅੱਛਾ। ਇਮਲੀ ਦੀ ਚਟਨੀ ਵੀ ਤੁਸੀਂ ਬਣਾ ਲਿੰਦੇ ਹੋ ਘਰ ਇਮਲੀ ਦੀ ਚਟਨੀ ਕਿਵੇਂ ਬਣਾਉਂਦੇ ਹੋ?
ਇਮਲੀ ਚਟਨੀ ਬਸ ਗੁੜ ਅਹ ਇਮਲੀ ਨੂੰ ਭਿਗੋ ਕੇ ਰੱਖੀ ਦਾ ਪਹਿਲੇ
ਹਮ
ਤੇ ਗੁੜ ਲਿਆ ਗੁੜ ਲਿਆਦੀ ਹਾਂ ਇੱਕ ਡੱਲੀ ਗੁੜ ਦੀ ਹੁੰਦੀ ਹੈ ਬਸ ਉਹਨੂੰ ਥੋੜ੍ਹਾ ਜਿਹਾ ਕੱਰ ਲਈਦਾ ਗੈਸ ਤੇ ਪਿੰਗਲਾ ਲਈ ਬਸ ਉਹਨੂੰ ਮਾੜਾ ਜਿਹਾ, ਉਹਦੇ ਵਿੱਚ ਇਮਲੀ ਪਾਲਈ ਦਾ ਬਸ ਉਹਨੂੰ ਚੰਗੀ ਤਰ੍ਹਾਂ ਕਦੇ ਅਜਵੈਨ ਪਾ ਲਈ ਉਹਨੂੰ ਚੰਗੀ ਤਰ੍ਹਾਂ ਕਰ ਲਿਆ ਕਾੜ ਲਿਆ ਉਹ ਤੇ ਬੜੀ ਵਧੀਆ ਬੰਨਦੀ ਚੱਟ
ਅੱਧਾ ਘੰਟਾ, ਘੰਟਾ ਲੱਗ ਜਾਂਦਾ ਹੈਏਗਾ ਹਨਾ।
ਲੱਗ ਜਾਂਦਾ ਘੰਟਾ ਖੜੇ-ਖੜੇ ਵੀ ਨਾ
ਹੈਨਾ ਐ ਹੈਗੈ ਬੰਦਾ ਜਿਸ ਦਿਨ ਵੇਲਾ ਹੋਵੇ ਨਾ ਤਾਇ ਬੰਦਾ ਬਣਾਵੇ ਨਹੀਂ। ਇੰਸਟੈਂਟ ਤੇ ਬੰਦਾ ਨਹੀਂ ਬਣਾ ਸਕਦਾ ਇਹੂੰ ਨਹੀਂ।
ਹਾਂ।
ਹੁਣ ਜਿਵੇਂ ਅਗਰ ਆਪਾਂ ਸੋਚਿਆ ਹੈਗਾ। ਭਲੇ ਮਨਾਉਣ ਦਾ ਤੇ ਬੰਦਾ ਇਹਨੂੰ ਭੱਲੇ ਹੀ ਹਨਾ। ਤਿੰਨ-ਚਾਰ ਦਿਨ ਪਹਿਲੇ ਬਣਾ ਕੇ ਰੱਖੇ ਲੇ ਨਹੀਂ।
ਹੂੰ ਇਹ ਤੇ ਮੈਂ ਦੋ ਦਿਨ ਸਟੋਰ ਕਰਕੇ ਰੱਖਦੀ ਆ।
ਅੱਛਾ।
ਹਾਂ ਦੋ ਦਿਨ ਸਟੋਰ ਕਰਕੇ ਰੱਖਦੀ ਹਾਂ ਤੇ ਫੇਰ ਜਿਵੇਂ ਹੁਣ ਆਜ ਜੀ ਕੀਤਾ ਕਈ ਵਾਰ ਜਿਵੇ ਸਿੰਪਲ ਦਹੀਂ ਜ ਬਣਾ ਕੇ ਖੁਆਦੀਦਾ। ਜਿਵੇਂ ਕੋਈ ਸੁੱਕੀ ਸਬਜ਼ੀ ਬਣਾਈ ਐ ਤੇ ਬਣਾ ਕੇ ਨਾਲ ਦਹੀਂ ਚ ਪਾ ਕੇ ਦੇ ਦਿਤੇ ਪੱਲੇ ਨ ਜੇ ਮੂੜ ਹੋ ਨਾ ਜਿਵੇਂ ਸ਼ਾਮੀ ਸਨੈਕਸ ਖਾਣ ਦਾ ਮਨ ਕਰਦਾ, ਬਜ਼ਾਰੋਂ ਕੌਣ ਲੈਣ ਜਾਏ ਫੇਰ ਪਾਪੜੀ ਪੂਪੜੀ ਪਾ ਤ ਫੇਰ ਮੈਂ ਟਿੱਕੀ ਵੀ ਘਰ ਬਣਾ ਲੈਂਦੀ ਆ ਆਲੂ ਦੀ ਟਿੱਕੀ। ਫਿਰ ਆਲੂ ਟਿੱਕੀ ਪਾ ਲਈ, ਦੋ ਭੱਲੇ ਪਾ ਲਏ, ਪਾਪੜੀ ਪਾ ਲਈ ਚਟਨੀ ਪਾ ਲਈ ਉੱਤੇ ਪਿਆਜ਼ ਪਤਲੇ-ਪਤਲੇ ਪਾ ਲਏ ਤੇ ਬਰੀਕ-ਬਰੀਕ ਜੇ ਅਦਰਕ ਕੱਟ ਲਿਆ, ਅਨਾਰ ਪਿਆ ਹੁਂਦਾ ਅਨਾਰ ਛਿੱਲ ਲਈ ਦਾ ਅਨਾਰ ਦਾਣੇ ਪਾ ਲਈਏ ਇੱਕ ਪਲੇਟ ਤਿਆਰ ਹੋ ਜਾਂਦੀ ਹੈ, ਕੋਈ ਉੱਤੋਂ ਆ ਵੀ ਜਾਵੇ ਤੇ ਉਹਦੇ ਵਾਸੇ ਪਲੇਟ ਤਿਆਰ ਕਰਕੇ ਬਸ ਖਵਾ ਦਿਦੀ ਏ।
ਅੱਛਾ ਜੀ।
ਐਜਕਈ ਵਾਰ ਕਰਤੈ।
ਵਧੀਐ ਹੈ ਨਾ। ਹੂੰ, ਪਤਾ ਕੀ ਬੱਚੇ ਛੋਟੇ ਹੈਗੇ ਨਾ ਤਾਂ ਕਰਕੇ।
ਕਦੇ ਮੂੜ ਹੋਏ ਤੇ ਬਣਾ ਲਈਦਾ, ਨਹੀਂ ਤੇ ਫੇਰ ਕਈ ਵਾਰ ਨਾ ਆਲਸ ਹੀ ਕਰ ਜਾਂਦੈ ਬੰਦਾ।
ਹੂੰ।
ਕੁਛ ਬੱਚੇ ਤੰਗ ਕਰਦੇ, ਵਿੱਚ ਬੱਚਿਆਂ ਨੂੰ ਵੀ ਬੜਾ ਸੁ ਸਪੋਟੀ ਦਾ ਈ ਏ ਬੱਚਿਆਂ ਦਾ ਵੀ
ਪਤਾ ਕੀ ਇਹ ਚੀਜ਼ਾਂ ਬਨਾਣ ਵਾਸਤੇ ਨਾ ਇਹ ਚੀਜ਼ਾਂ ਬਨਾਣ ਵਾਸਤੇ ਨਾ ਪੂਰਾ ਟਾਈਮ ਚਾਹੀਦਾ ਹੁੰਦਾ ਹੈਨਾ। ਤੇ ਫੇਰ ਇਹ ਨਾ ਉਹ ਨ ਬਣਦੀਆਂ ਹੈਗੀਆਂ, ਇੱਕੋਦਮ ਜਿਵੇਂ ਬੰਦਾ ਬਣਾ ਬਣੂ ਕੇ ਵੇਲਾ ਹੁੰਦਾ ਨਾ ਉਹ ਨੀ ਹੁੰਦਾ।
ਗਰਮੀ ਚ ਤੇ ਵੈਸੇ ਵੀ ਕੁਛ ਜੀਅ ਨੀ ਕਰਦਾ ਬਨਾਨ ਤੇ ਗਰਮੀ ਤੇ ਉਜ ਜੀਅ ਨੀ ਲੱਗਦਾ ਕੀ ਕਰੇ। ਗਰਮੀ ਚ ਬਣਾ ਤੇ ਗਰਮੀ ਚ ਦੋ ਫੁਲਕੇ ਲਾ ਲਈਏ ਅਪਣੇ ਜੋਗੇ ਉਹਨੇ ਬਹੁਤ ਹੈ।
ਉਹ ਤਾਂ ਹੈ ਹੀ ਹੈ ਮੇਨਤੇ ਕਦੇ ਗਰਮੀ ਲੱਗਦ ਨਾ ਮੈਂ ਤਾਂ ਬਾਜ਼ਾਰ ਸਬਜ਼ੀ ਮੰਗਵਾ ਲੈਂਣੀ ਆ ਰਸੋਈ ਵਿੱਚ ਤੇ ਕਈ ਵਾਰੀ ਵੜਣ ਦਾ ਮੰਨੀ ਕਹਦੈ। ਐ ਨਹੀਂ ਕਰ ਤੁਸੀਂ ਕੈਹ ਦੋ
ਕੀ ਕਰ ਸਕਦਾ ਬੰਦਾ ਗਰਮੀ ਹੋਈ ਬੜੀ। ਸਭ ਪਾਸੇ ਮੈਂ ਕੈਹਨੀ ਆ ਬਸ ਇੱਥੇ ਗਰਮੀ ਸਭ ਪਾਸੇ ਗਰਮੀ।
ਹੂੰ
ਬੱਚੇ ਵੀ ਗਰਮੀ ਕਰਕੇ ਕਾਲੇ ਪੈ ਜਾਂਦੇ ਨੇ।
ਹਾਂ
ਗਰਮੀ ਚ ਬੱਚਿਆਂ ਨੂੰ ਘੁਮਾ ਕੇ ਵੀ ਬੰਦਾ ਕਿੱਥੇ ਲਿਆਵੇ। ਬਾਰ ਨਿਕਲਣ ਦਾ ਹਾਲ ਈ ਨੀਂ ਐ ਐਨੀਂ ਧੁੱਪ ਏ ਤੇਜ।
ਬਸ ਹੁਣ ਵੀ ਤੁਸੀਂ ਐ ਕੈਅ ਲੋ, ਹੁਣ ਗੁਰਦੁਆਰੇ ਬਸ ਜਾਣਾ ਹੈਗਾ ਪ੍ਰੋਗਰਾਮ ਹੈਗਾ ਸੀ। ਤਾਂ ਵੀ ਹੁਣ ਨਾ ਬੜਾ ਔਖਾ ਲੱਗਦਾ ਹੈਗਾ, ਗੁਰਦੁਆਰੇ ਵੀ ਨਾ ਗਰਮੀ ਤੇ ਏਡੀ ਹੁੰਦੀ ਹੈਗੀ ਐ ਬ ਬੱਚੇ ਵੀ ਨਾ ਸਾਂਭੇ ਨੀਂ ਜਾਂਦੇ ਹੈਗੇ, ਏਡੀ ਗਰਮੀ ਦੇ ਵਿੱਚ ਵੀ ਨਾ
ਓਈ ਤੇ ਬੱਚੇ ਕਾਲੇ ਪੈਂਦੇ ਨੇ, ਗਰਮੀ ਕਰਕੇ।
ਹਾਂ, ਉਤੋਂ ਪਤਾ ਈ ਉੱਪਰ-ਉੱਪਰ ਚੜ੍ਹਦੇ ਹੈਗੇ ਨੇ ਆਪ ਵੀ ਇਤਾਂ ਬੰਦਾ ਬਾਰ ਜਾਂਦਾ ਹੈਗਾ ਨਾ ਕੱਪੜੇ-ਕੁਪ ਪਾਏ ਹੁੰਦੇ ਨੇ ਹੁਣ ਗੁਰਦੁਆਰੇ ਦੇ ਵਿੱਚ ਵੀ ਸੰਗਤ ਬਥੇਰੀ ਹੁੰਦੀ ਐ, ਫਿਰ ਤੇ
ਨਾਲੇ ਸੰਡੇ ਨੂੰ ਤੇ ਰਸ਼ ਈ ਬੜਾ ਹੁੰਦਾ।
ਹਂ। ਹੋਰ ਘਰ ਮੰਮੀ ਪਾਪਾ ਸਾਰੇ ਠੀਕ ਹੈਗੇ ਨੇ।
ਹਾਂਜੀ ਹਾਂਜੀ, ਭੈਣ ਜੀ ਸਭ ਵਧੀਆ। ਤੁਸੀਂ ਦੱਸੋ?
ਕਿੰਨਾ ਚਿਰ ਹੋ ਗਿਆ ਤੁਸੀਂ ਆਏ ਨੀ ਘਰ। ਹਾਂ
ਕੋਈ ਨੀ ਭੈਣ ਜੀ ਲਾਵਾਂਗੇ ਚੱਕਰ, ਬਸ ਘਰੋਂ ਟੈਮ ਈ ਨੀਂ ਲੱਗਦਾ ਕੀ ਕਰੇ ਬੰਦਾ।
ਹਂ, ਏ ਤੇ ਗੱਲ ਹੈ, ਟੈਮ ਤੇ ਨੀਂ ਲਗਦਾ ਹੈਗਾ।
ਕਰਦੇ ਪੇ ਸੀ ਗੜ
ਹਾਂ, ਹਾਂ, ਓ ਤੇ ਹੈ ਈ ਏ।
ਆਹ ਚਲੋ ਭੈਣ ਜੀ ਫੇਰ, ਹਾਂ ਸਾਸ ਸਤਿ ਸ੍ਰੀ ਕਾਲ ਭੈਣਜੀ।